ਹੈਲੋ,
ਹੈਲੋ ਸਤਸ਼੍ਰੀਅਕਾਲ ਮੈਡਮ।
ਹਾਂਜੀ ਸਤਸ਼੍ਰੀਅਕਾਲ ਜੀ।
ਕੀ ਹਾਲ ਜੀ।
ਹਾਂਜੀ।
ਮੈਂ ਕਿਆ ਕੀ ਹਾਲ ਮੈਡਮ ਠੀਕ ਠਾਕ ਓ।
ਹਾਂਜੀ ਹਾਂਜੀ ਹਾਂਜੀ ਹਾਂਜੀ ਵਧੀਆ। ਤੁਸੀਂ ਦੱਸੋ ਕਿਵੇਂ ਓ।
ਹਾਂਜੀ, ਠੀਕ ਐ ਮੈਡਮ। ਬਸ ਤਾਂ ਨਾਂ ਈ ਕਰਨਾ ਕੀ ਅੱਜ ਕਾਲਜ ਦੇ ਵਿੱਚ ਅੱਜ ਲੈਕਚਰ ਆਏ ਟ੍ਰੈਫਿਕ ਰੂਲ ਬਾਰੇ। ਬੋ ਵਧੀਆ ਲੱਗਿਆ ਮੈਨੂੰ ਸੁਨ ਕੇ ਤੇ ਨਾਲੇ ਬੋਤ ਕੁਛ ਨਵਾਂ ਸਿੱਖਣ ਨੂੰ ਮਿਲਿਆ।
ਅੱਛਾ ਕਿਵੇਂ ਕੀ ਸਮਝਾਇਆ ਸੀ। ਮੈਨੂੰ ਵੀ ਦੱਸੋ ਥੋੜ੍ਹਾ ਟ੍ਰੈਫਿਕ ਰੂਲਸ ਦੇ ਬਾਰੇ। ਜੀ
ਕੋਵੀ ਕੀ ਰੋਲ ਸਬ ਕੀ ਆ, ਆਪਾ ਟ੍ਰੈਫਿਕ ਰੂਲ ਬਾਰੇ ਨਾ, ਹਾਨੂੰ ਨਾ। ਉਹ ਚੀਜ਼ਾਂ ਗਾਈਡ ਕਰਦੀਆਂ ਨੇ ਹਾਂਨੂੰ, ਇਹ ਰੂਲ ਫੋਲੋ ਕਰਨੇ ਚਾਹੀਦੇ, ਜਿੱਦਾਂ ਕਿ ਆਪਾਂ ਜਾਂਦੇ ਕਿਤੇ ਸਿਗਨਲ ਤੇ ਰੈਡ ਲਾਈਟ ਹੁੰਦੀ ਆ ਓਦਾ ਮਤਲਬ ਹੁੰਦਾ ਰੁਕਣਾ। ਤੇ ਲੋਕੀ ਜਾਦਾਤਰ ਓ ਫੋਲੋ ਕਰਦੇ ਨੀ। ਕਿਹੇ ਟੈਮ ਨਿਕਲ ਜਾਂਦੈ ਰੈਡ ਲਾਈਟ ਦੇ ਵਿੱਚੋਂ ਵੀ, ਤੇ ਯੈਲੋ ਸਿਗਨਲ ਆਉਂਦਾ ਓਦਾ ਕੈਂਦੇ ਕੀ ਤਿਆਰ ਰਅੋ। ਤੇ ਜਾਂ ਗ੍ਰੀਨ ਸਿਗਨਲ ਹੁੰਦਾ ਵਾ ਕੀ ਓਦੇ ਵਿੱਚ ਨਿਕਲਣਾ ਚਲੋ। ਓਹੀ ਚੀਜ਼ਾਂ ਹਾਨੂੰ ਕਰਨੀਆਂ ਚਾਈਦੀਆਂ। ਫੋਲੋ ਕਰਨੀਆਂ ਚਾਈਦੀਆਂ। ਪਰ ਲੋਕੀ ਅਜ ਕੱਲ‌ ਏ ਫੋਲੋ ਨੀ ਕਰਦੇ। ਹਾਂਜੀ ਹਾਂਜੀ। ਹਾਂ ਏਦਾਂ ਆ ਕੇ ਬੇਠੇ ਬੇਠੇ ਹਾਨੂੰ ਰੂਲਸ ਸਿਖੋਣ ਦੇ ਓ ਸਾਡੇ ਜੇੜੇ ਲੈਚਰ ਹੁੰਦੇ ਓ ਨੇ ਕੀ ਅੋਇਵਡ ਕੀਤਾ- ਕੀਤਾ ਹੋਣਾ ਕਿਤੇ ਨੋਟਿਸ ਕੀਤਾ ਹੋਣਾ। ਏ ਚੀਜ਼ਾਂ ਨੇ ਏਸੇ ਕਰਕੇ ਸਮਝਾਉਣਦੇ ਸਾਨੂੰ ਕੀ ਕੋਲਜ ਦੇ ਬੱਚੇ ਅੱਜ ਗਲਤ ਕਰਦੇ ਐ ਕੀ ਜਲਦੀ ਜਲਦੀ ਆਣ ਕਰਕੇ ਟ੍ਰੈਫਿਕ ਨੂੰ ਰੂਲ ਨੂੰ ਫੋਲੋ ਨੀ ਕਰਦੇ, ਕੀ ਰੈਡ ਸਿਗਨਲ ਦੇ ਵਿੱਚ ਵੀ ਨੀ ਜਾਂਦੇ ਐਕਸੀਡੈਂਟ ਹੋਣ ਦਾ ਡਰ ਆ। ਏਸ ਚੀਜ਼ ਕਰਕੇ ਓਨਾਂ ਨੇ ਸਮਝਾਇਆ ਸਾਨੂੰ ਕੀ ਬੋਤ ਚੀਜ਼ਾਂ ਓਨਾਂ ਨੇ ਸਮਝਾਈਆਂ ਏਦੇ ਵਿੱਚ ਕਿ ਸਾਨੂੰ ਵੀ ਜੀ- ਫੋਲੋ ਕਰਨੀ ਚਾਹੀਦੀਆ ੜੇ। ਕਿ ਜਿੱਦਾਂ ਕਿ ਜਿੱਦਾਂ ਹੁਣ ਆਪਾਂ ਪੈਦਲ ਤੁਰਦੇ ਹਾਂ, ਪੈਦਲ ਤੁਰਨ ਵਾਸਤੇ ਉਹਨਾਂ ਨੂੰ ਫੁੱਟਪਾਥ ਤੇ ਹੀ ਤੁਰਨਾ ਚਾਹੀਦਾ ਵਾ। ਫੁੱਟਪਥ ਤੇ ਜਦੋਂ ਕਰੋਸਿੰਗ ਕਰਨੀ ਟਾਈ, ਜਦੋਂ ਝੈਬਰਾ ਕਰੋਸਿੰਗ ਹੋ ਗਈ, ਉਦੋਂ ਵੀ, ਉਹ ਹ! ਉਦੋਂ ਹੀ ਇਹ ਕਰੋਸ ਕਰਨਾ ਚਾਹੀਦਾ, ਅਗਰ ਚਲੋ ਠੀਕ ਹੈ ਕਿਸੇ ਟਾਈਮ ਸਿਗਨਲ ਦੇ ਵਿੱਚ ਪ੍ਰੋਬਲਮ ਆੰਦੀ। ਤੇ ਜੈਬਰਾ ਕਰੋਸਿੰਗ ਅਗਰ ਨਹੀਂ ਵੀ ਹੋਈ, ਤੇ ਉਸ ਟਾਈਮ ਤੇ ਅਗਰ ਸਾਨੂੰ ਰੋਡ ਕਰੋਸ! ਕਰਨਾ ਹੋਵੇ ਤੇ ਜਾਂ ਲੈਫਟ ਰਾਈਟ ਸੱਜੇ! ਖੱਬੇ ਦੋਨੇ ਪਾਸੇ ਵੇਖ ਕੇ, ਫੇਿਰ ਦੂਜੀ ਵਾਰੀ ਸੱਜੇ ਪਾਸੇ ਵੇਖ ਕੇ ਜਿਹੜਾ ਆਪਣਾ ਹੱਥ ਦਾ ਰਸਤਾ ਹੈਗਾ! ਉਧਰ ਵੱਲ ਵੇਖ ਕੇ ੳਧਰ ਰੋਡ ਕਰੋਸ ਕਰਨੀ ਚਾਹੀਦੀ ਹੁਣ!
ਪਰ ਇਹ ਤਾਂ ਦੇਖੋ ਸਿੰਪਲ ਰੂਲਸ ਨੇ ਇਹ ਤਾਂ ਦੇਖੋ ਪਤਾ ਹੀ ਹੁੰਦੇ ਨੇ ਸਭ ਨੂੰ ਹਨਾ।
ਹੁੰ! ਪਤਾ ਹੁੰਦੇ ਆ ਪਰ ਮੈਡਮ ਜ਼ਿਆਦਾਤਰ ਫੋਲੋ ਕਰਦੇ ਨੀ ਨਾ ਲੋਕੀ, ਇਹਨਾਂ ਲੋਕ ਆਪਾਂ ਵੀ ਨੀ ਫੋਲੋ ਨਹੀਂ ਕਰਦੇ। ਕਿਸੇ ਟਾਈਮ ਗੜਬੜ ਹੋਵੇ ਨਾ ਮੈਡਮ, ਆਪਾਂ ਨਿਕਲਣਦੇ ਹਾਂ ਉਥੋਂ ਭੱਜ ਹਨਦੇ ਆਗੇ ਕਿੇ ਉਸ ਕੀ ਹੁੰਦਾ। ਕਿ ਗੜਬੜ ਦੇ ਵਿੱਚ ਕੀ ਹੁੰਦਾ ਹੈ ਕਿ ਅਚਾਨਕ ਬ੍ਰੇਕ ਸਾਡੇ ਕੋਲ ਲੱਗੇ ਜਾਂ ਬ੍ਰੇਕ ਫਾਸਟ ਲੱਗ ਜਾਏ! ਤੇ ਅਚਾਨਕ ਬੰਦ ਪਈ ਜਾਂ ਕੁਛ ਵੀ ਹੁੰਦਾ ਡਿੱਗਣ ਦਾ ਡਰ ਸਾਹਮਣੇ ਵਾਲਾ ਵੀਕਲ ਵੀ ਸਾਨੂੰ ਅੱਗ ਟਕਰਾ ਸਕਦਾ ਹੈ! ਹੁਣ ਆਪਾਂ ਕੀ ਦੂਜੀ ਗੱਲ, ਇੱਕ ਕਹਿੰਦੇ ਕਿ ਹੁਣ ਕੋਈ ਆਪਾਂ ਟੂ ਵੀਲਰ ਚਲਾਉਂਦੇ ਹਾਂ! ਜਾਂ ਕਾਰ ਚਲਾਉਂਦੇ ਆ ਤੇ ਸਾਨੂੰ ਫੋਨ ਦਾ ਯੂਜ ਨਹੀਂ ਕਰਨਾ ਚਾਹੀਦਾ। ਜਾਂ ਡਰਿੰਕ ਵਗੈਰਾ ਕਰਕੇ, ਸ਼ਰਾਬ ਵਗੈਰਾ ਜਾਂ ਕੋਈ ਵੀ ਨਸ਼ਾ ਹੈ ਉਹੀ ਚੀਜ਼ ਕਰਕੇ ਵੀ ਗੱਡੀ ਨੀ ਚੱਲਣੀ ਚਾਹੀਦੀ ਹੈ। ਚਾਹੀਦੇ, ਇਹਦੀ ਤੇ! ਜਿੱਦਾਂ ਕੀ ਕਹਿੰਦੇ ਕਾਰ ਚਲਾਉਂਦੇ ਸੀਟ ਬੈਲਟ ਲੱਗੀ ਰਹਿਣੀ ਚਾਹੀਦੀ ਹੈ ਉਹ ਵੀ ਸਾਨੂੰ ਬਹੁਤ ਕਰਦੇਗੀ! ਕਹਿੰਦੇ ਕਿ ਹੁਣ ਜਦੋਂ ਗੱਡੀਆਂ ਬਣਾਉਂਦੇ ਆ ਉਹ ਵੀ ਦੱਸਦੇ ਆ ਕਿ ਸੀਟ ਬੈਲਟ ਲੱਗੀ ਹੋਊਗੀ! ਤੇ ਅੱਗੇ ਜੋ ਤੁਹਾਡਾ ਗ ਨੇ ਬਰਾਬਰ ਇੱਦਾਂ ਹੁੰਦਾ ਕਿ ਕਿਸੇ ਟਾਈਮ ਕਿਸੇ ਦਾ ਐਕਸੀਡੈਂਟ ਅਗਰ ਹੋ ਵੀ ਜਾਂਦਾ ਨਾ ਉਹ ਸੀਟ ਬੈਲਟ ਹੀ ਸਾਨੂੰ ਉਹ ਚੀਜ਼ ਦੀ ਮਦਦ ਕਰਦਾ, ਕਿਉਂਕਿ ਜਿਹੜੇ ਕਾਰ ਦੇ ਵਿੱਚ ਏਅਰ ਬੈਗਸ ਵਗੈਰਾ ਹੁੰਦੇ ਨਾ- ਉਹ ਸੀਟ ਬੈਲਟ ਐਕਟ ਐਕਟਿਵ ਰਹੂਗੀ ਨਾ, ਤੇ ਫਿਰ ਉਹ ਏਰਬੈਗ ਖੁੱਲਦੇ ਆ ਪਰ ਸਾਨੂੰ ਉਹ ਲੱਗੀ ਨਹੀਂ ਹੋਊਗੀ ਤੇ ਫਿਰ! ਚੀਜ ਦਾ ਬਚਾ ਕਿਵੇਂ ਹੋਊਗਾ! ਇਹ ਚੀਜ਼ਾਂ ਹੁੰਦੀਆਂ ਬੜੀਆਂ ਬੜੀਆਂ ਚੀਜ਼ਾਂ ਹੁੰਦੀਆਂ ਇਹੋ ਚੀਜ਼ਾਂ!
ਨਾ- ਜਹੜੇ ਜਿਹੜੇ ਹੈਗੇ ਉਹ ਨੂੰ ਕਾਹਲੀ ਆਉਦੀ ਹੋਈ ਜਾਂਦੀ ਜਾਨ ਦੀ, ਉਹ ਚੀਜ਼ਾਂ ਨਹੀਂ ਸਮਝਣਾ ਉਹ ਨੂੰ ਬਸ ਗੱਡੀ ਸਟਾਰਟ, ਤੀ ਚਲੋ ਗਿਆ ਕੰਮ ਖਤਮ ਆਪਣਾ- ਹੋ ਭਾਵੇਂ ਅਸੀਂ ਅਸੀਂ ਆਪਣੇ ਤਿਕ ਨਾ ਲਾਗੂ ਕਰ ਦੇ ਨਾ ਸਾਨੂੰ ਜਲਦੀ ਹੁੰਦੀ ਸੀ ਦੇਖੋ, ਉਹ ਜ ਲਾਈਟਸ ਹੁੰਦੀਆਂ ਨੇ ਉਹ ਪਾਰਕ ਜਿੰਨੇ ਨਾ ਲਾਲ ਬਤੀ ਪਾਰ ਜਾਨੇ ਹਾ, ਅਸੀਂ ਵੀ ਨ ਵੇਖਦੇ ਸੀ ਵੀ ਕੋ ਨਹੀਂ ਖੜਦਾ ਟ੍ਰੈਫਿਕ ਇੰਸਪੈਕਟਰ, ਅਸੀਂ ਜਲਦੀ ਜਲਦੀ ਭੱਜਣ ਦੀ ਕਰਦੇ ਹਾਂ!
ਓਹੀ ਗੱਲ ਹੈ ਨਾ ਪਤਾ ਪਤਾ ਗੱਲ ਦੋਿੰ ਮਿੰਟ ਇੱਕ ਚੀਜ਼ ਮੈਨੂੰ ਜਿੱਥੋਂ ਤੱਕ ਮੈਨੂੰ ਉਹਨਾਂ ਦੀ ਗੱਲ ਸਮਝ ਆਈ ਤੇ ਬਸ ਮੇਰੇ ਦਿਮਾਗ ਚ ਇੱਕ ਗੱਲ ਬੈਠੀ ਕਿ ਆਪਾਂ ਦੋ ਮਿੰਟ ਅਗਰ ਕਿਤੇ ਲੇਟ ਪਹੁੰਚੀ ਜਾਈਏ ਨਾ ਸੁਰੱਖਿਅਤ ਪਹੁੰਚ ਨਾ ਉਹ ਸਾਡੇ ਵਾਸਤੇ ਸਹੀ ਹੈ, ਜਲਦੀ ਪੁੰਜਣ ਕਰਕੇਉ ਹੋਏ ਤਾਂ ਮੈ ਕਿਹਾ ਕਿਸੇ ਨੂੰ ਆਬੀ ਨਬੀ ਹੋ ਗਈ ਕੁਛ ਇੱਕ ਕਿਸਮਤ ਮਾੜੀ ਹੋਈ ਤੇ ਕੁੱਛ ਹੋ ਗਿਆ ਤੇ ਫੇਰ ਉਹ ਚੀਜ਼ ਕਰਕੇ ਸਾਨੂੰ ਤੇ ਪ੍ਰੋਬਲਮ ਹੋਣੀ, ਹੋਣੀ ਹੈ ਨਾਲ ਸਾਡੀ ਫੈਮਿਲੀ ਨੂੰ ਤੰਗ ਹੋਣੀ ਹੈ। ਉਹ
ਦੋ ਮਿੰਟ ਦੀ ਦੇਰੀ ਇਸ ਭਾਵੇਂ ਤੁਹਾਨੂੰ ਅੱਗੇ ਤੁਹਾਨੂੰ ਅੱਧਾ ਘੰਟਾ ਲੱਗ ਜੇ ਨਾ-
ਹਾਂਜੀ' ਹਾਂਜੀ, ਨਾਲੇ ਅਗਰ ਆਪਾਂ ਇੱਕ ਹੋਰ ਬਹੁਤ! ਰੋਡ ਦੇ ਉੱਤੇ ਅੱਜਕੱਲ ਐਕਸੀਡੈਂਟ ਹੋਏ ਹੁੰਦੇ ਆ ਲੋਕੀ ਜਾ ਕੇ ਬਹਿੰਦੇ ਵੀਡੀਓ ਬਣਾਉਂਦੇ ਆ ਤਮਾਸ਼ਾ ਵਹਿੰਦੇ ਆ ਤੇ, ਪਰ ਅਗਰ ਆ ਚੀਜ਼ ਅਗਰ ਵੇਖਦੇ ਆ ਨਾ ਤਾਂ ਉਸ ਟਾਈਮ ਤੇ ਨਾ ਪਬਲਿਕ ਨੂੰ ਪਤਾ ਕੀ ਕਰਨਾ ਚਾਹੀਦਾ ਕਿ ਇਹ ਚੀਜ਼ਾਂ ਜਿਹੜਾ ਆਪਾਂ ਟਾਈਮ ਵੇਸਟ ਕਰਦੇ ਨਾ ਇੱਕ ਦੋ ਮਿੰਟ ਜਿਹੜੇ ਉਹਨਾਂ- ਵੀਡੀਓ ਬਣਾਉਣ ਤੇ ਵਾਇਰਲ ਕਰਨ ਤੇ ਆਪਣੇ ਥੋੜੇ ਵਿੳ ਕਰਕੇ ਉਸ ਟਾਈਮ ਤੇ ਅਗਰ ਕਿਸੇ ਲੋਕਲ ਪੁਲਿਸ ਵਾਲਾ ਜੋ ਸਟੇਸ਼ਨ ਲਾਗੇ ਹੋਊਗਾ ਉੱਥੇ ਜਾਂ ਐਂਬੂਲੈਂਸ ਨੂੰ ਕਾਲ ਕਰਕੇ ਅਗਰ ਘਰ ਬੁਲਾ ਲਈਏ ਨਾ- ਤ ਉਹੀ ਟਾਈਮ ਦੇ ਵਿੱਚ ਉਹਨਾਂ ਦੀ ਸ਼ਾਇਦ ਜਾਣ ਬਚ ਸਕਦੀ ਹੈ!
ਮੇਰੇ ਹਿਸਾਬ ਨਾਲ ਦੇਖੋ ਐਂਬੂਲੈਂਸ ਨੂੰ ਵੀ ਕਈ ਵਾਰੀ ਆਉਂਦਿਆਂ ਟਾਈਮ ਲੱਗਦਾ, ਕਿਉਕਿ ਐਂਬੂਲੈਂਸ ਦੇ ਨੰਬਰ ਵਗੈਰਾ ਵਨ ਜ਼ੀਰੋ ਏਟ ਤਾਂ ਦਸ ਨਈ ਲੇਕਿਨ, ਉਹ ਅੱਗੇ ਕਹਿੰਦੇ ਤੁਸੀਂ ਇਹਦੇ ਤੇ ਕੋਲ ਕਰੋ ਇਹ ਨੇੜੇ ਉਹਦੇ ਤੁਡੇ ਦਸ ਮਿੰਟ ਵੇਸਟ ਹੋਣ ਤੋਂ ਚੰਗਾ ਜ ਨੇੜੇ ਤੇੜੇ ਹਾਸਪਿਟਲ, ਤੁਸੀ ਉਹਨਾਂ ਨੂੰ ਖੁਦ ਆਪਣੀ ਵੀਕਲ ਤੇ ਬਿਠਾ ਕੇ ਲਹਜੋ
ਹਾਂਜੀ ਆਹ ਵੀ ਗੱਲ ਸਹੀ ਹੈ ਜਿੱਦਾਂ ਆ ਵੀ ਗੱਲ ਜਿੱਦਾਂ ਮਰਜੀ ਆ ਆਪਾਂ ਵੀ ਆਪਣੇ ਅਗਰ ਆਪਾਂ ਨੂੰ ਲੈ ਕੇ ਜਾ ਸਕਦੇ ਹਾਂ ਤੇ ਆਪਾਂ ਲੈ ਕੇ ਜਾ ਸਕਦੇ ਚੱਲ ਜਾਓ ਅਗਰ ਕੋਈ ਮਦਦ ਹੁਣ ਜਿਦਾ ਤੁਸੀਂ ਕਹਿੰਦੇ ਕਿ ਦਸ ਐਬੂਲੈਂਸ ਦੇ ਨਬਰ ਹੁੰਦੇ ਕੋਈ ਆਂਦਾ ਨ ਟਾਈਮ ਸਿਰ ਨੀ ਹੁੰਦਾ ਪਰ ਸਾਡਾ ਕੰਮ ਕੀ ਹੈਗਾ ਰ ਉਸ ਟਾਈਮ ਤੇ ਅਗਰ ਆਪਾਂ ਆ ਚੀਜ਼ਾਂ ਟਾਈਮ ਵੇਸਟ ਕਰਦੇ ਤੇ ਸ਼ਾਇਦ ਆਪਾਂ ਉਹ ਟਾਈਮ ਇੱਕ ਮਿੰਟ ਲੱਗ ਜੂਗਾ ਦੋ ਮਿੰਟ ਲੱਗ ਜੂਗਾ ਮਗਰ ਕੋਈ ਨਾ ਕੋਈ ਤੇ ਵਿਵਸਥਾ ਹੋ ਜਾਊਗੀ ਨਾ ਅਗਰ ਆਪਾਂ ਸਾਡੇ ਕੋਲ ਉਹ ਚ ਚੀਜ਼ ਦੀ ਵਿਵਸਥਾਂ ਹੈਗੀ ਆ ਤੇ ਜਾਂਦੀ ਸਾਨੂੰ ਉਹ ਚੀਜ਼ ਆਪਾਂ ਕਰ ਲੈਣੀ ਚਾਹੀਦੀ ਹਨ ਤੇ ਨਾਲੇ ਅਗਰ ਸਮਝ ਲਓ ਕਿ ਤਾਂ ਹੁਣ ਪੁਲਿਸ ਵਾਲੇ ਜਾਂਦੇ ਆ ਜਾਂ ਐਬੂਲੈਂਸ ਕਿਤੇ ਜਾਂਣਦੀ ਆ ਟ੍ਰੈਫਿਕ ਹੈਗੀ ਹੈ ਜਾਂ ਸਾਨੂੰ ਕਿਤੇ ਜਾਣ ਦੀ ਜਲਦੀ ਹੈ ਹਾਂ ਆਪਾਂ ਸਾਨੂੰ ਉਸ ਟਾਈਮ ਤੇ ਕੀ ਕਰਨਾ ਚਾਹੀਦਾ ਉਹਨਾ ਨੂੰ ਸਾਈਡ ਦੇਣੀ ਚਾਹੀਦੀ ਹੈ ਕਿ ਹਾਂ ਵੀ ਤੁਸੀਂ ਜਲ ਕੋਈ ਗੱਲ ਉਹ ਜਿਹੜਾ ਕਿਉਂਕਿ ਆਪਾਂ ਤੇ ਸੁਰੱਖਿਅਤ ਹੈਗੀ ਹੀ ਆ ਆਪਾਂ ਤਾਂ ਠੀਕ ਹਾਂ ਆਪਾਂ ਤੇ ਪਹੁੰਚ ਹੀ ਜਾਣਾ ਮਗਰ ਜਿਹੜਾ ਉਸ ਟਾਈਮ ਤੇ ਐਂਬੂਲੈਂਸ ਦੇ ਵਿੱਚ ਹੈਗਾ ਉਹ ਉਹ ਜ਼ਰੂਰੀ ਹੈਗਾ ਸਾਡੇ ਵਾਸਤੇ ਪਹਿਲਾਂ ਕਿ ਉਹ ਪਹਿਲਾਂ ਪਹੁੰਚੇਏ ਆਪਣੀ ਜਗਾ ਤੇ ਉਹਨ ਉਹ ਚੀਜ਼ ਹੈ ਮੈਡੀਟੇਸ਼ਨ ਮਿਲ ਜਾਵੇ ਉਹਦਾ ਇਲਾਜ ਹੋ ਜਾਏ ਤੇ ਉਹ ਬੱਚ ਜਾਊਗਾ ਇਹ ਚੀਜ਼ਾਂ ਫੋਲੋ ਕਰਨੀਆਂ ਚਾਹੀਦਾ ਬੜਾ ਕੁਝ ਸਮਝਾਇਆ ਸਰ ਨੂੰ ਅੱਜ ਪਰ ਇਹ ਚੀਜ਼ਾਂ ਦਿਮਾਗ ਚਚ ਬਹਿ ਹੀ ਗਈਆਂ ਕਿ ਅੱਜ ਇਹ ਬਹੁਤ ਸਹੀ ਗੱਲ ਹੈਗੀ ਹੈ।
ਦੇਖੋ ਛੋਟੇ- ਛੋਟੇ ਦੇਖੋ ਛੋਟੇ- ਛੋਟੇ ਸਟੈਪ ਹੁੰਦੇ ਨੇ ਅਗਰ ਅਸੀਂ, ਅਸੀਂ ਖੁਦ ਤੋਂ ਸ਼ੁਰੂ ਕਰਾਂਗੇ ਦੇਖ ਕੋਈ ਤਾਂ ਹੀ ਸਾਹਮਣੇ ਆਲੇ ਤਾਂ ਅਸਰ ਹੋਏਗਾ ਅਸੀਂ ਖੁਦ ਹੀ ਨੀ ਕਰਾਂਗੇ ਅਸੀਂ ਸਾਹਮਣੇ ਆਲੇ ਨੂੰ ਸਮਝਾਵਾਂਗੇ ਹਨਾ ਪਹਿਲੇ ਮੈਂ ਕਹਿੰਦੀ ਸਾਨੂੰ ਕੁਛ ਸ਼ੁਰੂ ਕਰਨਾ ਜਿਵੇ ਤੁਸੀਂ ਮੈਨੂੰ ਦੱਸਿਆ ਕਿ ਸਾਨੂੰ ਦੋ ਮਿੰਟ ਦੀ ਜਲਦੀ ਕਾਹਾਲੀ ਨਈ ਕਰਨੀ ਚਾਹੀਦੀ ਉਹਨਾਂ ਹਮੇ ਅੱਛਾ ਫੇਰ ਧਿਆਨ ਰੱਖਾਂਗਿ ਹਮੇਸ਼ਾ ਮੈਂ ਜਦ ਮੇਰਾ ਆਪਣਾ ਸਿਗਨਲ ਮਿਲਜਾਂਦਾ ਤਾਂ ਤਕ ਫਿਰ ਮੈਂ ਨੀ ਜਾਂਦੀ
ਹਾਂਜੀ ਉਹਾਂ ਤੇ ਪਰ ਕਿਸੇ ਟਾਈਮ ਤੇ ਐਮਰਜੈਂਸੀ ਹੋ ਹੀ ਜਾਂਦੀ ਹੈ ਕਿ ਕਿਤੇ ਟਾਈਮ ਜਲਦੀ ਪਹੁੰਚ ਜਾਂਦੀ ਮਗਰ ਕੋਈ ਗੱਲ ਨੀ ਇੱਕ ਦੋ ਮਿੰਟ ਨਾਲ ਥੋੜਾ ਜਿ ਸਾਹਮਣੇ ਨਾਲ ਨਾਰਾਜ਼ ਹੋਜੂਗਾ ਗੁੱਸਾ ਹੋਜਊਗਾ ਮਗਰੋ ਉਹ ਇਹ ਸਿਰਫ ਇੱਕ ਦੋ ਮਿੰਟ ਰਹੇੂਗਾ ਫਿਰ ਉਹਨੂੰ ਸਮਝ ਆ ਜਾਊਗੀ ਨਹੀਂ ਯਾਰ ਅਰਾਮ ਆਂਦਾ ਸੀ ਕਿਉਕਿ ਐਨੂੰ ਨੀ ਹੋ ਜਾਂਦੀ ਫੇਰ ਉਹਦੇ ਉੱਤੇ ਬਲੇਮ ਆ ਜਾਂਦਾ ਨਾ ਮੈਡਮ ਪਤਾ ਗੱਲ ਫਿਰ ਬਾਅਦ ਚ ਉਹਨੇ ਫਿਰ ਸਾਰੀ ਫਿਰ ਉਹਨੂੰ ਵੀ ਕਹਿਿੰਣਾ ਕਿ ਹਾਂ ਵੀ ਇਹਦੇ ਨਾਲ ਕੁਛ ਹੋ ਜਾਂਦਾ ਜਾਂ ਕੁਛ ਇਹਨੂੰ ਹੋ ਜਾਂਦਾ ਫਿਰ ਸਾਰੀ ਉਮਰ ਫਿਰਰ ਉਹਨੂੰ ਬਲੇਮ ਰਹੇ ਨੇ ਕਿ ਹਾਂ ਵੀ ਮੈਂ ਅਗਰ ਇਹਨੂੰ ਜਿੱਦ ਨਾਲ ਕਰਦਾ ਬਾਰ- ਬਾਰ ਇਹਨੂੰ ਫੋਨ ਨਾ ਕਰਦਾ ਸ਼ਾਇਦ ਇਹਦੇ ਨਾਲ ਨਾ ਆਉਂਦਾ ਤ ਇਹ ਚੀਜ਼ ਉਹ ਵੀ ਸਮਝ ਜਾਂਦਾ ਇਸ ਕਰਕੇ ਸਾਨੂੰ ਆਪ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਈ ਦੂਜੀ ਗੱਲ ਹੁੰ ਜਿੱਦਾਂ ਆਪਾਂ ਗਲੀਆਂ ਦੱਸੋ?
ਤਾਂ ਦੇਖੋ ਸਾਡੇ ਵਰਗੇ ਤਾਂ ਤਾਂ ਵੀ ਸਮਝ ਆਉਦੇ, ਨੇ ਲੇਕਿਨ ਜਿਹੜੇ ਅੱਜ ਕਲ ਬੱਚੇ ਯੰਗਸਟਰਸ ਨੇ ਹਨਾ। ਇਹ ਨਹੀਂ ਸਮਝਦਾ ਕਿਵੇਂ ਦੇਖੋ ਬਾਈਕਾਂ ਚਲਾਉਂਦੇ ਨੇ ਹਨਾ ਉਹੀ ਦੇਖਦੇ ਨੇ ਐਵੇਂ। ਚਲਾਉਂਦੇ ਨੇ ਟੇਡੇ ਮੇਡੇ ਹੋ ਕੇ ਕਦੇ-ਕਦੇ ਕਿਸੇ ਕੱਟ ਮਾਰਤਾ ਭਾਵੇਂ ਅਗਰ ਦੂਜਾ ਬੰਦਾ, ਸਹੀ ਗਲ ਲੇਕਿਨ ਇਹਨਾਂ ਕਰਕੇ ਕੁਛ ਨਾ ਕੁਛ ਉਚ ਨੀਚ ਹੋ ਜਾਂਦੀ ਹੈ।
ਹਾਂਜੀ ਹਾਂਜੀ ਹੋ ਜਾਂਦੀ ਬਿਲਕੁਲ ਹੋ ਜਾਂਦੀ ਹੁਨ ਜਿਦਾ ਆਪਾ ਸੁਸਾਇਟੀ ਚ ਰਹਦੇ ਹਾਂ ਕੋਈ ਗਲੀ ਮੋਹਲੇ ਰਹਿੰਦੇ ਹਾਂ ਉੱਥੇ ਵੀ ਹੋਲੀ ਹੀ ਚਲਾਉਣੀ ਚਾਹੀਦੀ ਹੈ ਜ਼ਿਆਦਾਤਰ ਤਾਂ ਰੋਡ ਦੇ ਚਲੋ ਠੀਕ ਆ ਆਪਾਂ ਨੋਰਮਲ ਸਪੀਡ ਫੜ ਸਕਦੇ ਹਾਂ ਆਪਾਂ ਕੋਈ ਗੱਲ ਨਹੀਂ ਉਹ ਤੇ ਰੋਡ ਤੇ ਗੱਡੀਆਂ ਚਲਾਉਣ ਵਾਸਤੇ ਬਣੀਆਂ ਮਗਰ ਆਹ ਜਿਹੜੀ ਸੁੋਸਾਇਟੀ ਬਣੀ ਹੋਈ ਹੈ ਇਹ ਫਾਸਟ ਗੱਡੀਆਂ ਚਲਾਉਣ ਵਾਸਤੇ ਨਹੀਂ ਬਣੀ ਹੌਈ ਕਿਉਂਕਿ ਕਿਸੇ ਟਾਈਮ ਸਮਝ ਲਓ ਕੋਈ ਬਜ਼ੁਰਗ ਬੈਠਾ ਹੁੰਦਾ ਹੈ। ਜਾਂ ਉੱਠਣ ਟਾਈਮ ਤੇ ਬਾਹਰ ਆ ਜਾਂਦਾ ਚੰ ਗੱਡੀ ਅੱਗ ਤਕਰਾ ਗਈ ਜਾਂ ਕਿਸੇ ਟਾਈਮ ਬੱਚਾ ਅੰਦਰ ਖੇਡਦਾ ਹੁੰਦਾ ਹੈ ਘਰ ਦੇ ਬਾਹਰ ਦਾ ਮੇਨ ਗੇਟ ਖੁੱਲਾ ਹੁੰਦਾ ਤੇ ਭੱਜ ਦਾ ਅਗਰ ਆ ਗਿਆ ਤੇ ਉਸ ਟਾਈਮ ਤੇ ਕੋਈ ਸਪੀਡ ਆਈ ਤੇ ਫੇਰ ਕੁਛ ਹੋ ਗਿਆ ਤੇ ਇਹ ਚੀਜ਼ਾਂ ਨੂੰ ਫੋਲੋ ਕਰਨੀ
ਪਰ ਇੱਕ, ਇੱਕ, ਇੱਕ ਗੱਲ ਨਾ ਪਰ ਮਤਲਬ ਇਹਨਾਂ ਨੇ ਮਤਲਬ ਇਹਨਾਂ ਨੂੰ ਉਹ ਠੀਕ ਨਈ ਬਣਾਉਣਾ ਜਹਦੇ ਕਿ ਉੱਤੇ ਇਹਨਾਂ ਦੀ ਹਰ ਇੱਕ ਰੋਡ ਚ ਇਹ ਨਾ ਮਤਲਬ ਜਿਵੇਂ ਲਾ ਲਓ ਤੁਸੀਂ ਸੁੋਸਾਇਟੀ ਲਗਾ ਲਓ ਜ ਸਾਡੇੱ ਸਸਾਇਟੀ ਨੇ ਜਿੰਨੀਆਂ ਵੀ ਆਲਮੋਸਟ ਨੇ ਉਹਨਾਂ ਦੇ ਮਤਲਬ ਨਾ ਤਾਂ ਕੋਈ ਅ ਰੋਡ ਸਿਸਟਮ ਵਧੀਆ ਮਤਲਬ ਐਂ ਤੁਸੀਂ ਨੋਰਮਲ ਤੁਸੀਂ ਹੋਰਲੀ ਸਪੀਕ ਹੋ ਤੁਸੀਂ ਐਂ ਤੁਸੀਂ ਬ੍ਰੇਕ ਲਗਾਓਗਾ ਨਾ ਸਲਿਪ ਦੀ ਗੱਡੀ ਏਨੀ ਨੂੰ ਵਾਰੀ ਤਾਂ ਮੈਂ ਡਿੱਬਣ ਤੋਂ ਬਚੀ ਆ ਤੇ ਇਹਨਾਂ ਨੂੰ ਬਿਲੁਲ ਠੀਕ ਕਰਨਾ ਚਾਹੀਦਾ ਹਨਾ
ਹੂੰ ਉਹ ਅੱਜ ਕੱਲ ਪਤਾ ਚੱਲ ਮੈਡਮ ਵੀ ਇਹਨਾਂ ਰੋਡਸ ਵਗੈਰਾ ਹੁੰਦੇ ਨਾ ਇਹ ਜ਼ਿਆਦਾ ਪਤਾ ਗੱਲ ਇਹ ਚੀਜ਼ਾਂ ਬਣਾਉਣ ਲੱਗਿਆ ਨਾ ਬੜਾ ਕਹਿੰਦੇ ਡੀਪਲੀ ਜਾਣਾ ਪੈਂਦਾ ਵਾ ਮਗਰ ਇਹ ਉੱਪਰ ਉੱਪਰੋਂ ਕਹਿੰਦੇ ਕਿ ਖਾਲੀ ਚਿਹਰਾ ਪਾੋਟ ਜਿੱਦਾਂ ਅ ਹੁੰਦਾ ਕਿ ਆਪਾਂ ਚਿਹਰਾ ਸਾਫ਼ ਕਰਨ ਵਾਸਤੇ ਕੋਈ ਚੀਜ਼ ਲਾ ਲੈਨੇ ਆਹ ਲਾ ਲੈਂਦੇ ਉਹ ਕਰ ਲੈਂਦੇ ਇਹ ਸਿਰਫ ਉਤੋਂ ਮੇਕਅਪ ਕਰਕੇ ਚਲੇ ਜਾਂਦੇ ਉਹਦਾ ਤਾਂ ਉਹਨਾ ਕੀ ਹੁੰਦਾ ਜਦੋਂ ਬਾਰਿਸ਼ ਪੈਂਦੀ ਹੈ ਉਹ ਵਾ ਸ ਆਪਣੇ ਰੂਪ ਚ ਆ ਜਾਂਦੀ ਥੋੜ੍ਹੀ ਉਹਦ ਚ ਹੋਰ ਫਿਸਲਣ ਹੋ ਜਾਂਦੀ ਆ ਤੇ ਇਸੇ ਕਰਕੇ ਇਹ ਚੀਜ਼ਾਂ ਹੋ ਜਾਂਦੀ ਹੈ ਜਿੱਦਾਂ ਕਿ ਹੁਣ ਤੁਹੀਂ ਆਪਾਂ ਸਮਝਲੋ ਕੋਈ ਚੀਜ਼ ਅਗਰ ਤੁਸੀਂ ਲੈਣੀ ਆ ਟੂ ਵੀਲਰ ਲੈਣੀ ਆ ਯਾਂ ਫੋਰ ਵੀਲਰ ਲੈਣੀ ਆਂ ਅਗਰ ਉਹ ਨਵੀਂ ਲਵਾਂਗੇ ਸਾਡੇ ਵਾਸਤੇ ਉਹ ਵਧੀਆ ਕਿਉਂਕਿ ਹਾਨੂੰ ਪਤਾ ਕਿ ਹੁਣ ਇਹ ਬਣ ਕੇ ਆਈ ਹੈ, ਤੇ ਇਹਨੂੰ ਕੋਈ ਨੁਕਸਾਨ ਨਹੀ ਹੋ ਸਕਦਾ ਪੁਰਾਣੀ ਦਾ ਕੀ ਭਰੋਸਾ ਮੈਡਮ ਪੁਰਾਣੀ ਦੇ ਵਿੱਚ ਉਹ ਸਾਨੂੰ ਧੋ ਇਹ ਸਰਵਿਸ ਕਰਕੇ ਸਾਫ਼ ਕਰਕੇ ਦੇ ਦੇਣਗੇ ਆਪਾਂ ਉਹਦੇ ਉੱਤੇ ਪਿਘਲ ਜਾਣਾ ਹਾਂ ਵੀ ਸਾਫ਼ ਸੁਥਰੀ ਹੈਗੀ ਆ ਆਪਾਂ ਲੈ ਲੈਂਨੇ ਆਂ ਪਰ ਉਹ ਵੀ ਖ਼ਤਰਨਾਕ ਹੈਗਾ ਨਾ ਇੱਕ ਚੀਜ਼ ਦਾ ਕੁਛ ਅਚਾਨਕ ਸਮਝ ਲੋ ਹਾਈਵੇ ਰੋਡ ਦੇ ਆਪਾਂ ਜਾ ਰਹੇ ਹਾਂ ਤੇ ਅਚਾਨਕ ਗੱਡੀ ਬੰਦ ਪੈ ਗੀ ਪੁਰਾਣੀ ਆਪਾਂ ਖਰੀਦੀ ਆ ਕੇਹੇ ਪਾਸੋਂ ਅਚਾਨਕ ਬੰਦ ਪੈ ਗੀ ਔਰ ਪਿੱਛੇ ਜਿਹੜਾ ਹਾਡੇ ਆਉਣ ਡਆ ਉਹ ਕੋ ਅਗਰ ਸਪੀਡ ਕੰਟਰੋਲ ਨਾ ਹੋਈ ਤੇ ਉੱਥੇ ਵੀ ਐਕਸੀਡੈਂਟ ਹੋ ਸਕਦਾ, ਇਹ ਚੀਜ਼ਾਂ ਏਨੀਆਂ ਹੈਗੀਆਂ ਅੱਜ ਇਹ ਹਾਂਜੀ ਸਾਨੂੰ ਟਾਈਮ ਟੂ ਟਾਈਮ ਗੱਡੀ ਉਤੇੇ
ਗੱਲ ਵੀ ਪਰ ਇੱਕ ਹੋਰ ਗੱਲ ਦੀ ਗਲਤ ਗੱਲੀ ਦੇਖੋ ਪੇਰੈਂਟਸ ਆਪਣੇ ਮਤਲਬ ਛੋਟੇ ਛੋਟੇ ਬੱ ਛ ਨੂੰ ਦੇ ਦਿੰਦੇ ਗੱਡੀਆਂ ਹਨਾ, ਤੇ ਤਿੰਨ ਸਾਲ ਤੋਂ ਥੱਲੇ ਦੇਖੋ ਰੂਲ ਵੀ ਬਣਿਆ ਵੈ
ਹਾਂਜੀ ਰੂਲ ਬਣੇ ਲਾਇਸੈਂਸ ਹੋਣਾ ਚਾਹੀਦਾ ਅਠਾਰਾਂ ਸਾਲ ਦਾ ਹੋਣਾ ਚਾਹੀਦਾ ਬੱਚੇ ਛੋਟੇ ਬੱਚਿਆਂ ਨੂੰ ਵੀ ਅੱਜ ਕੱਲ ਵੈਹੇ ਵੀ ਗੱਡੀਆਂ ਦੇਣੀਆਂ ਨੀ ਚਾਹੀਦੀਆਂ ਨੇ ਮੈਡਮ
ਬਿਲਕੁਲ ਨੀ ਦੇਰੀਆਂ ਸਹੀ ਦੇਖੋ ਉਹਨਾਂ ਨੇ ਤਾਂ ਨਾ ਕੁੱਛ ਪਤਾ ਹੋਵੇ ਉਹ ਆਪਣੀ ਮਰਜ਼ੀਆਂ ਕਰਦੇ ਨੇ ਹਨਾ ਤੁਹਾਨੂੰ ਜਿਵੇਂ ਦੱਸਿਆ ਕਿਵੇਂ ਬੱਚੇ ਟੇਡੀ ਮੇਡੀ ਗਲੀਆਂ ਚਲਾਉਂਦੇ ਨੇ ਉਹਨਾਂ ਕਰਕੇ ਅਗਰ ਅੱਗੇ ਪਿੱਛੇਦੀ ਗਲਤੀ ਨਹੀਂ ਹੋਏਗੀ ਨਾ ਤਾਂ ਵੀ ਉਹਤਾੂੰ ਨੁਕਸਾਨ ਹੋਏਗਾ ਉਹਨਾਂ ਨੇ ਤਾਂ ਭੱਜ ਜਾਣਾ ਆਪਣੇ ਐਕਸੀਡੈਂਟ ਕਰਕੇ ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਣਾ ਚਾਹੀਦਾ, ਮੰਨ ਲਓ ਕਿ ਕੋਈ ਬਜ਼ੁਰਗ ਬੰਦਾ ਆ ਰਿਹਾ ਹਨਾ ਉਹਦਾ ਕੀ ਰਹਿ ਜਾਓ ਪਿੱਛੇ ਤਾਂ ਪੇਰੈਂਟਸ ਨੂੰ ਵੀ ਸਮਝਣੀ ਚਾਹੀਦੀ ਆਪਣੇ ਮਤਲਬ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਦੇਣੀ ਚਾਹੀਦੀ ਹਾਂ ਅਗ ਦੇ ਰਹੇ ਹੋ ਤੁ ਜ ਤੁਸੀਂ ਨਾਲ ਬੈਠੋ ਉਹਦੇ,
ਹਾਂਜੀ ਬਿਲਕੁਲ ਸਹੀ ਗੱਲ ਕਈ, ਆਪਾਂ ਕਿਉਂ ਗੱਲ ਹੁਣ ਕੋਈ ਵੱਡਾ ਘਰ ਦਾ ਵਿੱਚ ਬੈਠਾ ਹੋਵੇ ਨਾ ਤੇ ਫਿਰ ਉਹਨਾਂ ਨੂੰ ਪਤਾ ਕਿ ਹਾਂ ਵੀ ਕੋਈ ਪਿੱਛੇ ਬੈਠਾ, ਹੁਣ ਆਪਾਂ ਤੇਜ਼ ਚਲਾਵਾਂਗੇ ਇਹਨਾਂ ਨੇ ਬਾਚੋ ਸਾਨੂੰ ਗੱਡੀ ਨੀ ਦੇਣੀ ਇਸੇ ਕਰਕੇ ਉਹ ਅਰਮਾਨ ਨਾਲ ਫਿਰ ਆਪਣਾ ਹੋਲੀ ਚਲਾਉਂਦੇ ਆ ਹੁਣ ਜਦੋਂ ਆਪਾਂ ਉਹਨਾਂ ਨੂੰ ਕੱਲਿਆਂ ਨੂੰ ਦੇ ਦਿੰਦੇ ਹਾਂ ਨਾ ਫ਼ਿਰ ਤੇ ਕੱਲੇ ਕੀ ਕਰਦੇ ਆ ਕੋਈ ਕੋ ਗੱਲ ਨੀ ਜਿੱਦਾਂ ਮਰਜ਼ੀ ਚਲਾ, ਜਿੱਦਾਂ ਮਰਜ਼ੀ ਕੁਛ ਕਰ ਕੁਛ ਹੋ ਗਿਆ ਕੋਈ ਗੱਲ ਨੀ ਤਾਂ ਫੇਰ ਕੁਛ ਹੋ ਗਿਆ ਸਮਝ ਲਓ ਕਿਤੇ ਡਿੱਗ ਪਏ ਯਾ ਸਕਰੈਚ ਹੋ ਗਿਆ ਫਿਰਰ ਆ ਕੇ ਬਾਨਾ ਕੀ ਮਾਰ ਦੇਣਾ ਮੰਮੀ ਯਾ ਪਾਪਾ ਯਾ ਵੀਰ ਵੱਡੇ ਦੀਦੀ ਜਾਂ ਕੁੱਛ ਵੀ ਹੋ ਗਿਆ ਉਹ ਕਹਿ ਦੇਿੰਦੇ ਕਿ ਹਾਂ ਵੀ ਆਪਾਂ ਖਲੋਤੇ ਸੀ ਕਿ ਨੀ ਆ ਕੇ ਵਿੱਚ ਮਾਰਤੀ ਮੇਰੀ ਕੋਈ ਗਲਤੀ ਨਹੀਂ ਫੇਰ ਆਪਾਂ ਉਹਨਾਂ ਦੇ ਬੱਚੇ ਬੱਚੇ ਹੈਗੇ ਆ ਬੱਚੇ ਉਹ ਤੇ ਆਪਾਂ ਬਿਲੀਵ ਕਰ ਲੈਂਨੇ ਹਾਂ ਇਹ ਚੀਜ਼ਾਂ ਤੁਾਨੂੰ ਰੋਜ਼ ਧਿਆਨ ਰੱਖਣਾ ਚਾਹੀਦਾ ਆਪਣੇ ਘਰ ਦੇ ਬੱਚਿਆਂ ਨੂੰ ਗੱਡੀਆਂ ਦੇਣੀਆਂ ਨੀ ਚਾਹੀਦੀ ਛੋਟੇ ਬੱਚਿਆਂ ਨੂੰ ਫਿਲਹਾਲ ਤੋਂ ਦੇਣੀ ਚਾਹੀਦੀ। ਜਦੋਂ ਤੱਕ ਉਹਨਾਂ ਨੂੰ ਪੂਰੀ ਆਂਦੀ ਨਾ ਹੋਵੇ ਡਰਾਈਵਿੰਗ ਸਹੀ ਗੱਲ ਕਰਨੀ ਚਲੋ ਠੀਕ ਹੈ ਮੈਡਮ ਮੈਨੂੰ ਕਾਲ ਆ ਰਹੀ ਤੁਹਾਨੂੰ ਬਾਅਦ ਚ ਕੋਲ ਕਰਦਾ ਬਹੁਤ ਵਧੀਆ ਲੱਗਦਾ ਕਰ ਸਤਿ ਸ਼੍ਰੀ ਕਾਲ ਮੈਡਮ